ਸਤਿ ਸ਼੍ਰੀ ਅਕਾਲ ਜੀ।
ਹ
ਹੈਲੋ।
ਹੈਲੋ
ਸਤਿ ਸ਼੍ਰੀ ਅਕਾਲ ਜੀ।
ਕਾਰ ਦੀ
ਆਵਾਜ਼ ਨੀ ਆ ਰਹੀ ਆਪ ਕੀ ਹੈਲੋ, ਹਾਂਜੀ- ਹਾਂਜੀ -ਹਾਂਜੀ ਕਿਵੇਂ ਓ ਹਾਂਜੀ
ਵਧੀਆ ਜੀ ਤੁਸੀਂ ਦੱਸੋ।
ਠੀਕ ਐ, ਜੀ ਵਧੀਆ ਹੋਰ ਕੀ ਕਰੀ ਜਾਂਦੇ ਸੀ।
ਕੁੱਝ ਨੀ ਜੀ।
ਅੱਛਾ, ਹੋਰ ਦੱਸੋ ਜੀ ਹੈਲੋ, ਹੈਲੋ
ਹੈਲੋ
ਹਾਂਜੀ, ਬੋਲ ਆਵਾਜ਼ ਨਹੀਂ ਆ ਰਹੀ ਜੀ ਯ ਤੁਹਾਡੀ
ਆਵਾਜ਼ ਤੁਹਾਡੀ ਨ ਆ ਰਹੀ ਆ ਸਹੀ ਤਾਂ ਆ ਰਹੀ ਆਵਾਜ਼
ਹਾਂਜੀ ਕੀ ਕਰੀ ਜਾਂਦੇ ਸੀ ਜੀ।
ਕਾਲ ਕਰੀ ਜਾਣਾ ਤੁਹਾਨੂੰ
ਅੱਛਾ ਹੋਰ
ਹੋਰ ਠੀਕ ਆ, ਵਧੀਆ ਤੁਸੀਂ ਦੱਸੋ?
ਠੀਕ ਆ ਜੀ, ਹੋਰ ਘਰੇ ਕਿਵੇਂ ਆ ਸਾਰੇ
ਵਧੀਆ ਵਧੀਆ,
ਹੂੰ, ਬਾਲ ਬੱਚੇ ਕਿਵੇਂ ਆ।
ਸਾਰੇ ਵਧੀਆ,
ਅੱਛਾ ਠੀਕ ਐ, ਜੀ ਵਧੀਆ ਜੀ।
ਅੱਛਾ,
ਔਰ ਜੀ।
ਬਸ ਠੀਕ ਆ ਵਧੀਆ ਤੁਸਿ ਦੱਸੋ?
ਠੀਕ ਆ ਜੀ, ਗਰਮੀ ਬਹੁਤ ਪੈ ਰਹੀ ਐ ਜੀ।
ਹਾਂ, ਉਹ ਨਾ ਮੇਰੀ ਬੂਆ ਬਿਮਾਰ ਹੋ ਗਈ ਸੀ।
ਹਾਂਜੀ,
ਤੇ ਉੱਥੇ ਚਲੇ ਗਏ ਸੀ ਅਸੀਂ।
ਅੱਛਾ,
ਤੇ ਹੋਰ ਵਿਚਾਰੀ ਬੜੀ ਬਿਮਾਰ ਰਹਿੰਦੀ ਆ।
ਅੱਛਾ, ਹੁਣ ਕਿਵੇਂ ਆ ਜੀ ਉਹਨਾਂ ਦੀ ਤਬੀਅਤ
ਉਹ ਬਹੁਤ ਜ਼ਿਆਦਾ ਬਿਮਾਰ ਰਹਿੰਦੀ ਆ ਮੈਨੂੰ ਕਾਂਤ ਇਕਾਂਤਰੇ ਉੱਥੇ ਜਾਣਾ ਪੈਂਦਾ।
ਅੱਛਿਆ,
ਹੂੰ, ਸਾਡੇ ਘਰਦੀਆਂ ਟੈਨਸਨਾ ਬਹੁਤ ਆ ਜੀ।
ਅੱਛਾ, ਘਰਦੀ ਟੈਂਸ਼ਨਾਂ ਤੇ ਸਾਰੀਆਂ ਨੂੰ ਈ ਐ ਜੀ।
ਕਦੇ ਉਹ ਬਿਮਾਰ ਹੋ ਗਿਆ ਕਦੇ ਕਿੱਥੇ ਜਾਣਾ ਕਦੇ ਕਿੱਥੇ ਜਾਣਾ ਕਦੇ ਕੁਝ ਕਰਨਾ ਕਦੇ ਕੁੱਝ ਕਰਨਾ ਐਵੇਂ। ਬਸ ਕਦੇ ਟੈਮ ਲੱਗਦਾ ਤੁਹਾਡੇ ਨਾਲ ਗੱਲ ਕਰ ਲੈਣੇ ਆ।
ਅੱਛਾ,
ਹਾਂ, ਤੁਸੀਂ ਦੱਸੋ ਮੈਂ ਤੁਹਾਡੇ ਸਾਰਾ ਪਰਿਵਾਰ ਸਈ ਆ।
ਹਾਂਜੀ-ਹਾਂਜੀ, ਠੀਕ ਐ ਜੀ ਵਧੀਆ।
ਸਾਡੇ ਤਾਂ ਕਦੀ ਭਾਬੀ ਬਿਮਾਰ ਹੋ ਜਾਂਦੀ ਆ ਕਦੀ ਬੂਆ ਬਿਮਾਰ ਹੋ ਜਾਂਦੀ ਆ। ਕਦੇ ਕੁੱਝ ਕਦੇ ਇੱਧਰ ਜਾਣਾ ਕਦੇ ਉੱਧਰ ਜਾਣਾ। ਕਦੇ ਕੁੱਝ ਕਰਨਾ। ਕਦੇ ਉਹ ਨੀ ਆਇਆ ਫਲਾਣਾ ਤਿਕੜਾ ਐਵੇਂ ਚੱਲੀ ਜਾਂਦਾ ਤੇ।
ਜੀ,
ਇਸ ਕਰਕੇ ਕੀ ਆ ਅ ਕੋਈ ਵੀ ਬੰਦਾ ਹੁੰਦਾ ਨਾ ਉਹਨੂੰ ਹਰ ਮਜਬੂਰੀਆਂ ਲੈ ਕੇ ਬਹਿ ਜਾਂ
ਆ ਤਾਂ ਹੈ ਜੀ ਸਹੀ ਗੱਲ ਆ। ਮਜਬੂਰੀ ਤੇ ਸਾਰੇ ਇਨਸਾਨ ਨੂੰ ਹੀ ਹੁੰਦੀ ਐ।
ਇਨਸਾਨ ਨੂੰ ਨੀ ਮੁੰਡਿਆਂ ਨੂੰ ਦਾ ਤਾਂ ਹਡੀ ਆ
ਕਿਉਂ ਮੁੰਡਿਆਂ ਨੂੰ ਲੇਡੀਜ਼ ਨੂੰ ਹੁੰਦੀ ਨੀ
ਲੇਡੀਜ਼ ਨ ਕੀ
ਕਿਉਂ ਸਾਰੀਆਂ ਟੈਂਸ਼ਨਾਂ ਹੁੰਦੀਆਂ ਘਰ ਦੀਆਂ।
ਹਾਂ,
ਅੱਜ ਕੱਲ੍ਹ ਜਿੰਨਾ ਮੁੰਡੇ ਕਮਾਂਦੇ ਆ ਓਨਾ ਵੀ ਲੇਡੀਜ਼ ਵੀ ਕਮਾਂਦੀ ਐ। ਵਿਹਲੀ ਥੋੜ੍ਹੀ ਰਰਿੰਦੀ ਲਡੀਜ਼।
ਉਹ ਤਾਂ ਹੈਈ ਇੱਕ ਇੱਕ ਨਾਲ ਤਾਂ ਘਰ ਚੱਲਦਾ ਹੀ ਨਹੀਂ।
ਹੂੰ,
ਇੱਕ ਬੰਦੇ ਨਾਲ ਤਾਂ ਚੱਲਦਾ ਹੀ ਨਹੀਂ ਦੋ ਦੋ ਕਮਾਈ ਕਰਦੇ ਆ ਤਾਂ ਵੀ ਔਖਾ ਚੱਲਦਾ ਅੱਜ ਕੱਲ੍ਹ ਐਨਾ ਸਰਕਲ ਵੀ ਖੜਿਆ ਪਿਆ ਸਾਰਿਆਂ ਦਾ।
ਹਾਂਜੀ, ਹੋਰ ਦੱਸੋ ਜੀ ਹੋਰ ਕੀ ਕੰਮ ਕਰਦੇ ਓ ਤੁਸੀਂ?
ਮਾਤਾ ਜੀ ਕਿੱਥੇ ਲੱਗਿਆ ਹੋਇਆ ਸੀ
ਅੱਛਾ ਹੋਰ ਕੰਮ ਵਧੀਆ ਚੱਲਦਾ
ਬਸ ਕੰਮ ਤਾਂ ਠੀਕ ਆ ਪਰ ਦੇ ਇਏਧਰ ਉਧਰ ਜਾਣਾ ਆਣਾ ਕਰਨਾ ਇਹ ਚੀਜ਼ਾਂ ਬਹੁਤ ਜਿਆਦਾ ਹਦੀਆਂ ਹਨ ਨਾ
ਹਮ ਇਹਵੇ ਤ
ਹਾਂ ਕੋਈ ਕੰਮ ਤੇ ਕਦੇ ਕੰਮ ਤੇ ਚਲੇ ਗਏ ਉਹਦੇ ਉਹ ਹੋ ਗਿਆ ਸੀ ਪੁਾਣਾ ਹੋ ਗਿਆ ਸੀ ਉੱਥੇ ਜਾਣਾ ਕੰਮ ਤੋਂ ਆ ਗਏ ਉਦੋਂ ਟਾਈਮ ਨੀ ਲੱਗਦਾ
ਹਮ
ਲੇਡੀਜ਼ ਨੂੰ ਪਤਾ ਨਹੀਂ ਹੁੰਦਾ ਲੇਡੀਜ਼ ਤਾਂ ਘਰੇ ਰਹਿਣਾ ਬਸ ਜਦੋਂ ਕੋਲ ਆ ਗਈ ਉਦੋਂ ਨੱਕਲੀ ਹੁਣ ਸਾਡੇ ਤਾਂ ਵੀਹ ਕੰਮ ਹੁੰਦੇ ਆ
ਅੱਛਾ ਲੇਡੀਜ਼ ਨੂੰ ਕਰਰੇ ਕੰਮ ਨੀ ਹੁੰਦਾ ਕਿੰਨਾ ਕੰਮ ਹੁੰਦਾ ਲੇਡੀਜ਼ ਨੂੰ ਸਾਰਾ ਕੰਮ ਹੀ ਹੁੰਦਾ ਸਾਰਾ ਅੱਜ ਕੱਲ ਨ ਨ ਉੱਡਦਾ ਸਾਰਾ ਦਿਨ ਹੀ ਚੱਲਦਾ ਕੰਮ
ਅਰੇ ਯਾਰ ਜਿਹੜਾ ਨਮੇੜ ਨਾਲ ਹੋਵੇ ਉਹ ਤਾਂ ਜਲਦੀ ਖ਼ਤਮ ਕਰ ਦਿੰਦਾ ਕੰਮ ਨੂੰ ਜਿਹੜੀ, ਲੇਡੀਜ ਨੂੰ ਪਤਾ ਹੁੰਦਾ ਹਾਂ, ਹਾਂ ਹਮ ਹੋਰ ਤੁਹਾਡੇ ਪਰਿਵਾਰ ਚ ਠੀਕ ਆ ਸਾਰੇ,
ਹਾਂਜੀ ਠੀਕ ਹੈ ਜੀ ਵਧੀਆ,
ਉਹ ਪੈਸੇ ਆ ਗਏ ਤੁਹਾਡੇ
ਕਿਹੜੇ ਜੀ,
ਉਓਹੀ ਜਿਹੜੇ ਭੇਜਣੇ ਸੀ ਨਾ,
ਘਦੇ ਭੇਜਣੇ ਸੀ ਜੀ ਪੈਸੇ
ਉਹ ਮੰ ਮੁੱਖ ਮੰਤਰੀ ਨੇ,
ਉਹ ਨ ਆਏ ਜੀ ਹਜੇ ਤੱਕ ਤਾਂ ਫਾਰਮ ਭਰਵਾਏ ਆ ਪਤਾ ਨੀ ਕਦੋਂ ਤੱਕ ਆਉਣਗੇ।
ਹਾਂ ਉਹ ਬਾਹਾਰ ਵੀ ਨੀ ਮਿਲਦੇ ਪਏ ਪਤਾ ਨੀ ਕੀ ਦਿੱਕਤ ਆ ਸਾਰਿਆਂ, ਹਾਲ ਆ ਪਹਿਲਾਂ ਤਲਾਤੀ ਸਕੀਮਾਂ ਤੇ ਫ ਬਾਅਦ ਚ ਬਾਰਾਂ ਮਹੀਨੇ ਦਿੰਦੇ
ਪੱਕਾ ਨਹੀਂ ਜੀ
ਸਾਡੇ ਤਾਂ ਆਪਦੇ ਮੇਰੇ ਸਿਸਟਰ ਲੱਗੇ ਹੋਏ ਆ ਉਹਨਾਂ ਨੂੰ ਫਾਰਮ ਨ ਦੇ ਰਹੇ ਤੁਹਾਡੇ ਕੋਈ ਲੱਗਿਆ ਸੀ ਉਹਨ ਫਾਰਮ ਭਰਨ ਚ
ਨਹੀਂ ਜੀ ਸਾਡੇ ਤੋਂ ਕੋਈ ਨੀ ਲੱਗਿਆ
ਹਾਂ ਫਾਰਮ ਭਰਨ ਲੱਗੇ ਸੀ ਤੇ ਉਹ ਫਾਰਮ ਵਗੈਰਾ ਮਿਲਦੇ ਹੀ ਨ
ਅੱਛਾ
ਹਾਂ ਕਰ ਕਾਲਦੇ ਪਤਾ ਕੀ ਆ ਕੋਈ ਨਾ ਕੋਈ ਸਿਸਟਮ ਚੱਲਦਾ ਹੀ ਰਹਿੰਦਾ ਕੰਮ ਕਰਨ ਵਾਲਾ ਹੋਵੇ ਬੰਦਾ।
ਹਮ ਵੇਂ ਤਾਂ ਅਜੀ
ਵੈਸੇ ਤੁਸੀਂ ਅ ਘਰੇਲੂ ਹੋ ਗਰ ਦਾ ਕੰਮ ਹੀ ਕਰਦੇਓ ਵੈਸੇ ਹੋਰ ਕੋਈ‌। ਅ, ਕੀਵੇਂ
ਜੀ ਕਰ, ਕਰਦੇ ਹੀ ਕਰਦੇ ਆਂ, ਜੀ। ਸਿਲਾਈ ਤਾਂ, ਕਰਦੇ ਹੀ ਆ, ਥੋੜੀ, ਬਹੁਤ ਆਪ ਹਾਂਜੀ, ਸਿਲਾਈ ਥੋੜ੍ਹੀ ਬਹੁਤ ਕਰਦੇ ਹਾਂ। ਆਪਦੇ ਸੀ ਲੈਂਨੇ ਆ ਜੀ।
ਆਪ ਆਪ ਆਪਦੇ ਕਿਉਂ ਸੀ ਲੈਂਦੇ ਹੋ।
ਹੋਰ
ਕੰਮ ਕਰਨਾ ਤਾਂ ਫੇਿਰ ਲੋਕਾਂ ਦੇ ਵੀ ਸਿੱਲੇ ਅ ਕਰੋ ਕੋਈ। ਦੋ ਪੈਸੇ ਆਉਣ ਕਰੇ ਫ ਤੁਹਾਡੇ,
ਅੱਜ ਕੱਲ੍ਹ ਸਾਰੀ ਲੇਡੀਜ਼ ਆਪ ਆਪਦੇ ਬਣਾ ਲੈਂਦੀ ਆ ਸਾਰੀ ਲੇਡੀਜ਼ ਘਰ ਘਰ ਸੀਂਦੀ ਆ ਕੱਪੜੇ ਆਪਦੇ,
ਅੱਛਾ ਨਹੀਂ ਮੈਂ ਕਹਿੰਦਾ ਸੀ ਵੀ ਜੇ ਤੁਸੀਂ ਕੰਮ ਕਰੋ ਤਾਂ ਕਰਦਾ ਗੁਜ਼ਾਰਾ ਚੰਗੀ ਤਰ੍ਹਾਂ ਹੋ ਜਾਂਦਾ ਜ ਤੁਹਾਡੇ ਕੋਲ ਜ਼ਿਆਦਾ ਪੈਸੇ ਹੋਣੇ,
ਇਹਵੇਂਲੇ ਪਤਾ ਨ ਜਜੀ
ਕਿਉਂ, ਪਤਾ ਕਿਉਂ ਨੀ, ਤੁਹਾਨੂੰ! ਪੈਸੇ ਨੀ ਹੈਗੇ ਤੁਹਾਡੇ ਘਰ? ਜ਼ਿਆਦਾ ਹੈਗੇ ਤਾਂ, ਹੀ, ਤਾਂ, ਤੁਸੀਂ ਆਪ, ਆਪ-ਆਪ ਤੇ, ਸਿਲਾਈ ਕਰਦੇ ਹੋ।
ਬਸ, ਆਪ-ਆਪਦੇ ਸੀ ਲੈਂਨੇ ਆ, ਇੰਨਾ ਬਹੁਤ ਹੈ।
ਚਲੋ, ਵਧੀਆ! ਆਪ-ਆਪਦੇ ਆਪਦਾ ਤਾਂ, ਨਹੀਂ ਪੈਸੇ ਦੇਣੇ ਪੈਂਦੇ ਕਿਸੇ ਨੂੰ।
ਹੁੰ।
ਹੰ
ਸਿਲਾਈ ਬਹੁਤ ਜਿਆਦਾ ਹੋ ਗਈ ਜੀ। ਚਾਰ-ਚਾਰ ਸੌ, ਪੰਜ-ਪੰਜ ਸੌ, ਪੇਸ਼ੇ, ਰੁਪਏ ਲੇਂਦੇ ਆ।
ਹਾਂ, ਸਹੀ ਗੱਲ ਆ, ਜੇ, ਆ ਮੰਨ ਲਓ, ਆਪਣੇ ਘਰ'ਚ ਚਾਰ-ਚਾਰ ਲੇਡੀਜ਼ ਆ ਜੇ ਤੁਸੀਂ ਕਰ, ਕਰਦੇ, ਅਹ ਕਰਦੇ ਮਤਲਬ, ਚਾਰ ਲੇਡੀਜ਼ ਦੀ ਛੋਟਾ ਤੁਸੀਂ ਸਲਾਈ ਕਰਦੀ ਤਾਂ, ਮਨ-ਮੰਨ ਕੇ, ਚਲੋ, ਵੀ ਦੋ-ਸੌ ਰੁਪਏ ਇੱਕ ਸੂਟ ਦੇ ਲੱਗੇ
ਦੋ-ਸੋ ਨੀ, ਏ, ਤੇ, ਚਾਰ-ਪੰਜ ਸੌ ਲੀਂਦੇ ਆ, ਸੂਟ ਦੀ ਸੀੜਾਈ
ਅੱਛਾ, ਪਤਾ ਨੀ, ਹਾਂ। ਸਾਨੂੰ ਤਾਂ, ਨੀ ਪਤਾ ਕਿਓਂਕੀ ਅਸੀਂ ਉਹ, ਰੇਡੀਮੇਡ ਲੇਕੇ ਆਂਦੇ ਆ ਨਾ, ਤਾਂ, ਸਾਨੂੰ ਪਤਾ ਨੀ। ਤੇ, ਮੰਨਲ ਚਲੋ, ਤੁਸੀਂ ਤਿੰਨ-ਸੋ, ਈ ਲਾ, ਲੋ।
ਹੂੰ, ਹੂੰ।
ਤਿੰਨ-ਸੌ ਲਾਓਗੇ, ਤਾਂ ਹੀ ਚਾਰ ਤੀਏ, ਬਾਰਾ-ਸੌ ਰੁਪਏ, ਤਾ ਤੁਹਾਡੇ ਘਰੇ ਬਚਦੇ ਹੀ ਆ। ਬਾਰਾਂ- ਸੌ ਰੁਪਏ ਤੇ, ਬਹੁ ਹੋ ਜਾਂਦਾ, ਅੱਜ-ਕੱਲ। ਆਪਾ ਸਹੀ ਤਰੀਕੇ ਨਾਲ ਚੱਲੀਏ ਤਾ, ਜਿਵੇਂ ਖ਼ਤਮ ਕਰਨ ਨੂੰ, ਪੇਸੇ ਖ਼ਤਮ ਕਰਨ ਨੂੰ, ਭਾਵੇਂ ਕਿਵੇਂ ਕਰਦੋ, ਕੋਈ ਦਿੱਕਤ ਨਹੀਂ। ਹਨਾ, ਹਾਂ। ਅੱਜ-ਕੱਲ, ਅੱਜ-ਕੱਲ ਕੀ ਆ, ਵੀ ਮੇਂ ਮਹਿੰਗਾਈ ਜ਼ਿਆਦਾ ਵੱਧ ਗਈ। ਇਨਕਮ ਘਟ ਹੋ ਗਈ, ਇਸ ਕਰਕੇ ਸਾਰਿਆਂ ਨੂੰ, ਘਰਦੇ ਜਿੰਨੇ ਵੀ ਮੈਂਬਰ ਹੁੰਦੇ ਆ, ਨਾ ਉਹਨਾਂ ਨੂੰ, ਸਾਰਿਆਂ ਨੂੰ ਕਮਾਣਾ ਪੇਂਦਾ। ਪਹਿਲਾਂ ਕੀ ਹੁੰਦਾ ਸੀ, ਵੀ, ਇੱਕ ਬੰਦਾ ਕਮਾ, ਇੱਕ ਬੰਦਾ ਕਮਾਂਦਾ ਸੀ, ਸਾਰੇ ਐਸ ਕਰਦੇ ਸੀ।
ਹ
ਤਾ, ਵੀ ਘਰ ਦਾ ਗੁਜ਼ਾਰਾ ਵਧੀਆ ਹੁੰਦਾ ਸੀ। ਤੇ, ਅੱਜ -ਕੱਲ ਕੀ ਹੋ ਗਿਆ, ਵੀ ਸਾਰੇ ਕਮਾਉਂਦੇ ਆ, ਸਾਰੇ ਕੰਮ ਕੱਟੇ ਜਾਂਦੇ ਆ। ਮਾਂ, ਕਹਿੰਦਾ ਬੱਚੇ ਤੱਕ ਕਮਾ ਕਮਾਈ ਕਰਦੇ ਆ, ਅੱਜ-ਕੱਲ, ਉਹ ਵੀ ਆਪਾਂ ਸੋਚ ਲੈਂਨੇ ਆ ਵਿਚਾਰਾ ਘਰੇ ਬੈਠਾ ਵੀ, ਆਹ ਕਿਉਂ ਨਹੀਂ ਕਰ ਰਿਹਾ, ਕੁੱਝ ਪੜ੍ਹਾਈ ਨਹੀਂ ਕਰ ਰਿਹਾ। ਪਹਿਲਾਂ ਬੱਚਿਆਂ ਦਾ ਕੀ ਹੁੰਦਾ ਸੀ, ਕਿੰਨੇ ਖੇਡਦੇ ਸੀ ਬੱਚੇ, ਹਨਾ। ਪਹਿਲਾ ਬ ਦੇਖਲੈ, ਕਿੰਨੇ ਮਤਲਬ ਦਿਲਚਸਪੀ ਹੁੰਦੀ ਸੀ ਅੱਜ-ਕੱਲ ਚਿਆ ਨੂੰ, ਬਸ! ਯਾਂ, ਤਾ ਮੋਬਾਇਲ ਦੇ, ਦੋ, ਯਾ ਫਿਰ ਪੜ੍ਹਾਈ, ਪੜ੍ਹਾਈ, ਮੋਬਾਈਲ ਬਸ! ਇਹੀ ਚੱਲਦੇ ਸਾਰਾ
ਤਾਂ, ਕਰਕੇ ਕਹਿੰਨੇ ਆ, ਵੀ ਘਰ'ਚ ਜਿੰਨੇ ਮੈਂਬਰ ਹੁੰਦੇ ਆ, ਅੱਜ-ਕੱਲ ਸਾਰਿਆਂ ਨੂੰ, ਕੰਮ ਕਰਨਾ ਪੈਂਦਾ। ਪਹਿਲਾਂ ਕਹਿੰਦੇ ਸੀ, ਤੂ ਕੋਈ ਨੀ, ਨਾ ਕਰੇਗਾ ਤਾ ਸਾਡਾ ਘਰ ਚੱਲ ਹੀ, ਜਾ- ਪਹਿਲਾਂ ਚੱਲ ਵੀ ਜਾਂਦਾ ਸੀ।
ਹਾਂਜੀ।
ਅੱਜ ਦੀ, ਮੰਨਲੋ ਅਹ, ਦਸ, ਪੰਦਰਾਂ ਸਾਲ ਪਹਿਲਾਂ ਦੀ ਕੀ, ਗੱਲ ਹੈਗੀ ਉਦੋਂ ਜਿੰਨੀ ਜਿਹੜੀ ਹੇਗੀ ਨਾ, ਉਹ ਖੰਡ। ਖੰਡ ਕੀ, ਰੇਟ ਹੁੰਦੀ ਸੀ। ਪਤਾ, ਹੋਰ ਸਸਤੀ ਹੁੰਦੀ
ਹਾਂਜੀ
ਹਾਂ ਤੇ ਅੱਜ ਕੱਲ ਅੱਜ ਕੱਲ ਤਾਂ ਮਹਿੰਗਾਈ ਦਾ ਭੱਠਾ ਹੀ ਬੈਠਾ ਪਿਆ ਮਹਿੰਗਾਈ ਦਾ ਤਾਂ ਭੱਠਾ ਹੀ ਬੈਠਾ ਪਿਆ ਗਰੀਬ ਬੰਦੇ ਦਾ ਤਾਂ ਕਹਿੰਦੇ ਹਨਾ ਗ਼ਰੀਬ ਬੰਦੇ ਦਾ ਤਾਂ ਜੀਣਾ ਹੀ ਔਖਾ ਹੋਇਆ ਪਿਆ ਅੱਜ ਕੱਲ੍ਹ ਇੰਨੀ ਮਹਿੰਗਾਈ ਐੰਨੀ ਜੇ ਉਹ ਵਿਚਾਰਾ ਹੋਸਪਿਟਲ ਤੇ ਚਲਾ ਜਾਵੇ ਤਾਂ ਹੋਸਪਿਟਲਾਂ ਨਾਲ ਲੁੱਟ ਲੈਣਾ ਜੇ ਉਹ ਮਨ ਲਓ ਕਮਾਈ ਘੱਟ ਹੁੰਦੀ ਕੰਮ ਪੰਜ ਸੌ ਰੁਪਏ ਕਮਾਕੇ ਲਿਆਂਦਾ ਤੇ ਪੰਜ ਸੌ ਦਾ ਅੱਗੇ ਹੋਰ ਪੰਜ ਸੌ ਅੱਗੇ ਹੋਰ ਲੱਗ ਜਾਂਦੇ ਆ ਕੀ ਕਮਾਈ ਕਮਾਉਂਦੀ ਆ ਸਾਰਾ ਦਿਨ ਵਿਚਾਰਾ ਸੁਬਾਹ ਤੋਂ ਲੈ ਕੇ ਸ਼ਾਮ ਤੱਕ ਮਿਹਨਤ ਕਰਦਾ ਪਹਿਲਾਂ ਕਿਹਾ ਮਿਹਨਤ ਦੀ ਵੈਲਿਊ ਹੁੰਦੀ ਸੀ। ਹੁਣ ਨੀ ਹੈਗੀ ਹੁਣ ਪੈਸਿਆਂ ਦੀ ਵੈਲਿਊ ਆ ਜਿੰਨੇ ਪੈਸੇ ਆਉਣ ਭਾਵੇਂ ਪਤਾ ਕੀ ਆ ਅੱਜ